ਹੈਲੋ
ਹਜੀ ਪਿਆਰੇ ਹੋ ਬਾ ਕੀੀ ਆੇ
ਸ਼ਾਸਤਰੀ
ਸਤਿ ਸ੍ਰੀ ਅਕਾਲ ਜੀ ਕਿੱਥੇ ਰਹਿੰਦੇ ਹੋ ਦਰਸ਼ਨ ਨੀ ਹੁੰਦੇ ਤੁਹਾਡੇ।
ਹੂ ਬਸ ਥੋੜ੍ਹਾ ਬੂਸੀ ਰਹਿੰਦੇ ਆਾਂ ਯਾਰ ਕਾਰੋਬਾਰਾਂ ਵਿੱਚ।
ਹਾਂ ਕੰਮ ਬੜੇ ਹੁੰਦੇ ਨਾ ਪਰਿਵਾਰ ਦੇ।
ਬਿਲਕੁਲ ਬਿਲਕੁਲ।
ਕਦੀਕੀ ਲਿਆਣਾ ਕਦੀਕੀ ਲਿਆਣਾ।
ਬਿਲਕੁਲ।
ਥੋੜ੍ਹਾ ਓਨਲਾਈਨ ਸਮਾਨ ਮੰਗ ਲਿਆ ਕਰੋ ਨਾ ਅੱਜ ਕੱਲ੍ਹ ਜਿਹੜੀ ਚੱਲਦੀਆਂ ਐਪਾਂ ਉੱਥੋਂ ਕਦੇ ਕੀ ਮੰਗਵਾ ਲਿਆ ਕਦੇ ਕੀ ਮੰਗ ਲਿਆ।
ਯ ਉਹ ਕਈ ਵਾਰੀ ਓਨਲਾਈਨ ਸੌਦਾ ਮਹਿੰਗਾ ਹੀ ਪੈ ਜਾਂਦਾ ਹੈ। ਕਈ ਚੀਜ਼ਾਂ ਐਸੀਆਂ ਹੈ ਨੇ ਜਿਹੜੀਆਂ ਕਿ ਓਨਲਾਈਨ। ਮਹਿੰਗੀਆਂ ਮਿਲਦੀਆਂ ਨੇ ਔਫਲਾਈਨ ਤੁਸੀਂ ਬਾਜ਼ਾਰ ਜਾਓ ਤੁਹਾਨੂੰ ਬਹੁਤ ਫ਼ਰਕ ਨਜ਼ਰ ਆਏਗਾ।
ਹਾਂ।
ਤੇ ਕਈ ਚੀਜ਼ਾਂ ਐਸੀਆਂ ਵੀ ਹਨ ਜਿਹੜੀਆਂ ਓਨਲਾਈਨ ਮੰਗ। ਗਾਓਗੇ। ਤੇ ਉਹ ਤੁਹਾਨੂੰ ਸਸਤੀ। ਸਸਤੀਆਂ ਪੈਣਗੀਆਂ
ਹਾਂ ਹਾਂ ਹ ਸਹੀ ਗੱਲ ਬਿਲਕੁਲ।
ਫਿਰ ਉਹ ਤੁਹਾਡਾ ਉਹ ਕੀ ਕਹਿੰਦੇ ਨੇ ਡਰਾਈ ਫਰੂਟ ਦਾ ਬਿਜਨਸ ਦਾ ਕੀ ਬਣਿਆ।
ਉਹ ਵਿਚਾਰ ਚੱਲ ਰਹੀ ਹੈ ਮੈਂ। ਦੋ ਪਾਰਟੀਆਂ ਨਾਲ ਗੱਲ ਕੀਤੀ ਹੈ। ਉਹ ਪਹਿਲੇ ਆਪਣਾ ਟੈਸਟਿੰਗ ਇਸਤੇਮਾਲ। ਭੇਜਣਗੇ ਫੇਿਰ ਆਪਾਂ ਕੁਛ ਸੋਚਾਂਗੇ ਉਹਦੇ ਬਾਹਾਰੇ ਵੇਖਾਂਗੇ ਕਿਹੋ ਜਿਹਾ ਰਿਸਪੋਂਸ ਮਿਲਦਾ।
ਠੀਕ ਠੀਕ ਆ।
ਹਾਂ।
ਕਿਤਨਾ ਟਾਈਮ ਲੱਗ ਜਾਣਾ।
ਥੋੜ੍ਹਾ ਬਹੁਤ ਟਾਈਮ ਲੱਗੇਗਾ ਜੀ ਮਹੀਨਾੇ ਕੁ ਲੱਗ ਜਾਏਗਾ।
ਠੀਕ ਠੀਕ।
ਹਾਂਜੀ ਹਾਂਜੀ। ਕਿਉਂਕਿ ਬੜਾ ਕੁਛ ਵੇਖਣਾ ਪੈਂਦਾ ਹੈ ਉਹਦੇ ਚ ਨਾ ਕੰਮਾਂ ਚ। ਹਾਂ।
ਮੇਰਾ ਆਪਣਾ ਸੂਟਾਂ ਦਾ ਕੰਮ ਥੋੜ੍ਹਾ ਜਿਹਾ ਢਿੱਲਾ ਵੇ ਤੇ।
ਕੁਛ ਨਾ ਇਹ ਦਿਨਾਂ ਚ ਕੰਮ ਨੀ ਚੱਲਦਾ ਜੇ ਅਠਾਠ ਦੇ ਮਹੀਨੇ ਹੁੰਦੇ ਨਾ ਜਿਹੜੇ ਕਿਉ ਇਹ ਦਿਨਾਂ ਵਿਆਹ ਨਹੀਂ ਹੁੰਦੇ।
ਹੂ ਹੂ।
ਕਿਉਂਕਿ ਵਿਆਹ 'ਤੇ ਹਰ ਬੰਦਾ ਸ਼ਾਪਿੰਗ ਕਰਦਾ ਹੈ।
ਇਹ ਤੇ ਮੌਸਮ ਦੇ ਹਿਸਾਬ ਨਾਲ ਆਪਣਾ ਬਿਜਨਸ ਚੇਂਜ ਕਰਦਿਆਂ ਕਰੇ।
ਹਾਂਜੀ ਹਾਂਜੀ ਫਿਰ ਤੇ ਚਾਰ। ਕੰਮ ਕਰਨੇ।
ਚਾਰ ਕੰਮ ਕਰੇ ਬੰਦਾ।
ਪਤਝੜ੍ਹ ਸਾਵਣ ਬਸੰਤ ਬਹਾਰ। ਫਿਰ ਹਿਸਾਬ ਨਾਲ ਚਾਰ। ਕੰਮ ਕਰਨੇ ਪੈਣੇ ਨੇ।
ਚਾਰ ਕੰਮ ਪਰ ਜੇ ਚਾਰੋਂ ਹੀ ਠੀਕ ਚੱਲ ਰਹੇ ਹੋਣ ਤੇ ਮਾੜੇ ਨਹੀਂ
ਹਾਂਜੀ ਹਾਂਜੀ। ਮਿਹਨਤ ਦੀ ਗੱਲ ਮਿਹਨਤ ਕਰੀ ਜਾਓ ਕੰਮ ਚੱਲਦਾ ਰਹੇਗਾ ਠੀਕ।
ਹੂ ਬਿਲਕੁਲ ਬਿਲਕੁਲ। ਉਹ ਜਿਸ ਤਰ੍ਹਾਂ ਕਈ ਕਈ ਰੇਹੜੀਆਂ ਵਾਲੇ। ਸਰਦੀਆਂ ਦੇ ਵਿੱਚ ਮੂੰਗਫਲੀਆਂ ਦੀ ਰੇਹੜੀ ਲਾ ਲੈਂਦੇ ਨੇ ਤੇ। ਗਰਮੀਆਂ ਦੇ ਵਿੱਚ ਆਪਣਾ ਆਈਸ ਕਰੀਮ।
ਹਾਂ ਬਿਲਕੁਲ ਸਹੀ ਗੱਲ ਹੈ ਉਹਨਾਂ ਨੂੰ। ਠੀਕ ਹੈ ਨਾ ਰੇਹੜੀ ਤੇ ਕੰਮ ਆ ਰਹੀ ਉਹਨਾਂ ਦੀ।
ਹਉ।
ਸਰਦੀਆਂ ਸਰਦੀਆਂ ਦਾ ਸਮਾਨ ਵੇਖੇਗਾ- ਗਰਮੀਆਂ ਚ ਗਰਮੀਆਂ ਦਾ ਵੇਖੇਗਾ ਸੰਸਾਰ ਇਹ ਜੀ ਕੰਮ ਤੇ ਕਰਨਾ ਹੀ ਪਏਗਾ।
ਮੇਰੇ ਮੇਰੇ ਹਿਸਾਬ ਨਾਲ ਨਾ ਇਹ ਦੋ ਕੰਮ ਬੜੇ ਜਬਰਦਸਤ ਨੇ ਇੱਕ ਤੇ ਰੇਡੀਮੇਡ ਕੱਪੜਾ ਤੇ ਇੱਕ ਬੂਟ ਚੱਪਲ-
ਹਾਂਜੀ ਹਾ। ਬਿਲਕੁਲ ਸਹੀ ਬਿਲਕੁਲ ਸਹੀ ਗੱਲ ਹੈਗੀ ਆ।
ਇਹ ਦੋ ਚੀਜ਼ਾਂ ਐਸੀਆਂ ਨੇ ਕਿ ਇਹ ਚੱਲ ਹੀ ਜਾਂਦੀਆਂ ਨੇ ਇਹ ਕਿਰਾਨੇ ਦਾ ਕੰਮ।
ਹਾ ਬਿਲਕੁਲ ਸਹੀ ਗੱਲ ਹੈ।
ਇਹ ਦੋ ਤਿੰਨ ਕੰਮ ਚੱਲ ਹੀ ਜਾਂਦੇ ਨੇ ਭਾਵੇਂ ਉਧਾਰ ਸੁਧਾਰ ਚੱਲੇ ਪਰ ਚੱਲ ਜਾਂਦੇ ਬੰਦੇ ਦੇ।
ਹਾਂਜੀ ਉਧਾਰ ਤੇ ਫਿਰ ਦੇਣਾ ਪੈਂਦਾ ਨਾ ਮਾਰਕੀਟ ਚ ਪਹਿਲੇ ਪੈਸਾ ਛੱਟਣਾ ਪਏਗਾ।
ਹੂ।
ਬਾਅਦ ਚੋਂ ਇਕੱਠਾ ਕਰਨਾ।
ਹਉ ਬਿਲਕੁਲ ਬਿਲਕੁਲ ਬਜ਼ੁਰਗ ਕਹਿੰਦੇ ਸਨ ਨਾ। ਪਹਿਲੇ ਸਾਲ ਛੱਟੀ। ਦੂਜੇ ਸਾਲ ਹੱਟੀ। ਤੇ ਤੀਜੇ ਸਾਲ- ਖੱਟੀ।
ਆਹੋ ਤੀਜੇ ਸਾਲ ਕਮਾਦਾ ਬੰਦਾ।
ਬਸ ਉਹ ਦੋ ਸਾਲ ਦਾ ਜਿਹੜਾ ਉਹ ਸਬਰ ਨਾ।
ਪਰ ਮੈਂ ਦੱਸਾਂ ਤੁਹਾਨੂੰ ਗੱਲ ਕਿ ਸਮਿਰਾਇਜ ਰਿਹਾ ਹੀ ਨਹੀਂ ਕਿਸੇ ਕੋਲ ਨਾ।
ਹਾ।
ਉਹ ਥੋੜਾ ਟਾਈਮ ਕੰਮ ਨਹੀਂ। ਚਲਿਆ ਉਹਨੇ ਉਹ ਸਮਾਨ ਸਮੂਨ ਵੇਚ ਵਟਾ ਕੇ ਦੂਜਾ ਕੰਮ ਸ਼ੁਰੂ ਕਰ ਦੇਣਾ।
ਹੂ ਹੂ।
ਸਾਡੇ ਇਕ ਇਥੇ ਬੰਦਾ ਆਪਣੇ ਯਾਰ ਦੋਸਤ ਸੀ ਉਹਨੇ ਵੀ ਇੱਕ ਆਪਣਾ ਰੇਹੜੀ ਲਾਈ। ਕਾਰਟ ਕਹਿੰਦੇ ਨੇ ਜਿਹਨੂੰ ਕਾਰਟ
ਹਮ ਹਮ
ਅੱਂ ਨਵੇਂ ਜਮਾਨੇ ਚ ਕਾਰਟ ਕਹਿੰਦੇ ਨਾ ਹੁਣ ਵੈਸੇ ਰੇਹੜੀ ਕਾਰਟ ਕਹਿਣ ਲੱਗ ਗਏ ਨੇ ਤੇ ਉਹਨੇ ਲਾਈ ਚਾਈਨੀਜ਼ ਫੂਡ ਡੇਢ ਦੋ ਮਹੀਨੇ ਲਾਈ ਅਤੇ ਉਸ ਉਸ ਤੋਂ ਬਾਅਦ ਸਮਾਨ ਹੁਣ ਵੇਚ ਵਟਾ ਕੇ ਫਿਰ ਘਰ ਬਹਿ ਗਿਆ ਮੈਂ ਕਿਹਾ ਪੁੱਛਿਆ ਮੈਂ ਕਿਹਾ ਕਿ ਚੱਲਿਆ ਨੀ ਕੰਮ
ਹਮ
ਦਿ ਨਹੀਂ ਚੱਲਿਆ ਨਹੀਂ ਦੋ ਮਹੀਨੇ ਥੋੜ੍ਹੀ ਰਿਸਪੋਂਸ ਮਿਲੇਗਾ
ਨਾ ਨਾ ਬਿਲਕੁਲ ਨਹੀਂ ਬੜਾ ਔਖਾ ਹੈ ਸਬਰ ਕਰਨਾ ਪੈਂਦਾ ਹੈ
ਹਮ
ਹੋਰ ਫਿਰ ਤੁਸੀਂ ਹੁਣ ਕੀ ਕਰ ਰਹੇ ਹੋ ਵੇਹਲੇ ਟਾਈਮ
ਬਸ ਆਪਾਂ ਥੋੜ੍ਹਾ ਬਹੁਤ ਬ ਸਰਚ ਕਰ ਲਈ ਦੀ ਬਈ ਕਿਹੜਾ ਹੁਣ ਕੰਮ ਕਰੀਏ ਅੱਗੋਂ ਉਹਦੇ ਗਿਆ
ਹਮ ਬਿਲਕੁਲ ਬਿਲਕੁਲ ਅੱਜ ਕੱਲ ਤੇ ਜ਼ਮਾਨਾ ਹੀ ਬੜਾ ਫਾਸਟ ਚੱਲੀ ਜਾ ਰਿਹਾ ਆਪਾਂ ਜਿਹੜਾ ਕੰਮ ਸੋਚਦੇ ਹਾਂ ਉਹ ਲੋਕੀ ਕਰਕੇ ਛੱਡ ਬੈਠੇ ਹੁੰਦੇ ਨੇ
ਹਮ ਸੱਚ ਗੱਲ ਹੈਗੀ ਹੈ
ਹੈ ਕਿ ਨਹੀਂ ਉਹਦੇ ਚ ਸਭ ਲੋਕੀ ਪ੍ਰੋਫਿਟ ਤੇ ਲੋਸ ਕਰ ਚੁੱਕੇ ਆਉਂਦੇ ਨੇ
ਹਮ ਬਿਲਕੁਲ ਸਹੀ ਗੱਲ ਹੈ ਕਿਉਂਕਿ ਸੰਸਾਰ ਬੜਾ ਵੱਡਾ ਹੈ ਹਰ ਬੰਦਾ ਦੌੜ ਚ ਲੱਗਾ ਇੱਕ
ਹਮ ਓਹੀ ਇਹ ਜਿਹੜਾ ਕੰਮ ਜਿਸ ਸੂਝਦਾ ਉਸ ਟਾਈਮ ਸ਼ੁਰੂ ਕਰਕੇ ਔਉਰ ਜਿਤਨਾ ਹੋ ਸਕਦਾ ਕਰ ਕੁਰ ਕੇ ਵਿਹਲੇ ਹੋ ਜਾਓ ਪ੍ਰੋਫਿਟ ਕਮਾ ਕੇ ਅੱਗੇ ਫਿਰ ਸਾਰਾ ਕੋਂਪੀਟੀਸ਼ਨ ਹੀ ਕੋਂਪੀਟੀਸ਼ਨ ਹੁੰਦਾ ਫਿਰ
ਹਾਂਜੀ ਹਾਂ ਹੋਰ ਸੁਣਾਓ ਆਪਣਾ ਪਤਾ ਲੱਗੇ ਰਾਜਸਥਾਨ ਜੇਹੜਾ ਲਾ ਕੇ ਆਇ ਹੋ ਤੁਸੀਂ
ਰਾਜਸਥਾਨ ਹਾਂ ਹੋ ਗਿਆ ਮਹੀਨਾ ਡੇਢ ਹੋ ਗਿਆ ਸਾਨੂੰ
ਅੱਛਾ ਅੱ ਅੱਛਾ ਰਾਜਸਥਾਨ ਬੜੀ ਹਾਂ ਸਟੇਟ ਬੜੀ ਵਧੀਆ ਵੈਸੇ ਨਾ
ਬਹੁਤ ਬਹੁਤ ਬਹੁਤ ਵਧੀਆ ਇਲਾਕਾ ਅਸੀਂ ਤਾਂ ਰਿਸ਼ਤੇਦਾਰੀ ਚ ਗਏ ਸੀ ਹਮ ਤੇ ਬਾਕੀ ਉੱਧਰ ਬਿਜਨਸ ਵਧੀਆ ਉਹਨੇ ਲੋਕਾਂ ਦੇ ਨਾ ਸਾਫ ਸੁਥਰੇ
ਅੱਛਾ
ਹਮ ਸਾਫ਼ ਸੁਥਰੇ ਈਮਾਨਦਾਰੀ
ਅੱਛਾ ਇਮਾਨਦਾਰੀ ਦਾ ਵੀ ਕੰਮ ਹੈ
ਹਮ ਇਮਾਨ ਾਰੀ ਵਧੀਆ ਉਥੇ
ਨਹੀਂ ਇਮਾਨਦਾਰੀ ਨਾਲ ਕਰੇਗਾ ਤੇ ਤਰੱਕੀ ਕਰ ਸਕਦਾ ਬੰਦਾ
ਬਿਲਕੁਲ
ਹਮ
ਸਹੀ ਹੈ
ਹੋਰ ਰਾਜਸਥਾਨ ਗਿਆ ਬਹੁਤ ਸੋਵਾਹ ਹੋ ਗਿਆ ਉੱਥੇ ਗ ਗਰਮੀ ਬਹੁਤ ਹੁੰਦੀ ਆ ਦਿਨਾਂ ਚ
ਕੋਈ ਬਣਾ ਲਓ ਪ੍ਰੋਗਰਾਮ ਇਕੱਠੇ ਚਲਦੇ ਹ
ਕੋਈ ਗੱਲ ਨੀ ਆਪਾਂ ਵਿਚਾਰ ਕਰਕੇ ਬਹਿ ਕੇ ਕਰ ਲਾਂਗੇ ਇਕੱਠੇ ਚੱਲ ਪਾਵਾਂਗੇ
ਹੈਨਾ ਹਮ
ਜ਼ਰੂਰ ਲਾਵਾਂਗੇ ਕਿਹੜਾ
ਤੇ ਦੱਸਣਾ ਮੈਨੂੰ ਜਿਸ ਪਲਾਨਗ ਹੋਏ ਨਾ
ਹਾਂ ਕੋਈ ਗੱਲ ਨੀ ਮੈਂ ਦੱਸਾਂਗਾ ਜ਼ਰੂਰ ਤੁਹਾਨੂੰ
ਹਮ ਹੋਰ ਕੁਛ
ਬਸ ਜੀ ਬਸ ਠੀਕ ਠਾਕ ਰਾਜਸਥਾਨ ਦੇ ਕਈ ਇਲਾਕੇ ਬੜੇ ਵਧੀਆ ਨੇ ਜੀ
ਹਮ ਹਮ ਬਹੁਤ ਵੱਡਾ ਬਹੁਤ ਬਹੁਤ ਤੇ
ਹਮ ਰਾਜਸਥਾਨ ਦੇ ਕਈ ਇਲਾਕੇ ਉਹ ਉੱਥੋਂ ਦਾ ਰੇ ਪਾਕਿਸਤਾਨ ਜਹੜਾ ਉੱਥੇ
ਕੁਝ ਇਲਾਕਾ ਪੰਜਾਬ ਨਾਲ ਲੱਗਦਾ ਰਾਜਸਥਾਨ ਦਾ
ਪੰਜਾਬ ਨਾਲ ਵੀ ਲੱਗਦਾ ਹੈ ਤੇ ਦੂਜੀ ਕੰਟਰੀ ਨਾਲ ਵੀ ਲੱਗਦਾ ਹੈ
ਅੱਛਾ ਜੀ ਇੰਟਰਨੈਸ਼ਨਲ ਬੋਡਰ ਵੀ ਹਾਂਜੀੀ ਹਾਂਜੀ ਹਾਂਜੀ
ਜੈਸਲਮੇਰ ਦੇ ਕੋਲ
ਹਮ ਹ ਹਾਂਜੀ ਹਾਂਜੀ ਹਾਂਜੀ ਪਤਾ ਲੱਗ ਗਿਆ
ਹਮ ਫ਼ਿਲਮਾਂ ਵੀ ਉੱਥੇ ਸ਼ੂਟ ਹੋਈਆਂ ਨੇ
ਹਾਂਜੀ ਹਾਂਜੀ ਹਾਂਜੀ
ਇੱਕ ਇੱਕ ਉੱਥੇ ਟੈਂਕਰ ਵੀ ਪਏ ਆ ਦੁਸ਼ਮਣ ਦਾ
ਅੱਛਾ ਜੀ
ਬਾਕੀ ਚਲੋ ਕਿਸੇ ਦਿਨ ਬਣਾਓ ਚੱਲਦੇ ਹਾਂ ਆਪਾਂ ਇਲਾਕੇ ਪੱਕਾ ਘੁੰਮ ਕੇ ਆਉਂਦੇ ਆਾਂ ਵੇਖ ਕੇ ਆਉਂਦੇ ਹਾਂ ਵੇਖਣ ਲੈ ਕੇ ਸਾਰਾ
ਹਾਂ ਰਾਜਸਥਾਨ ਤੇ ਬੜੇ ਵਧੀਆ ਉੱਥੋਂ ਦੇ ਕਿਲ੍ਹੇ ਬੜੇ ਮਸ਼ਹੂਰ ਨੇ ਜੀ
ਜ਼ਬਰਦਸਤ ਇੱਕ ਪੁਰਾਣੀ ਰਾਜੇ ਦਾ ਟ ਆਪਣਾ ਇੱਕ ਰਾਜੇ ਦੀ ਬਹੁਤ ਵੱਡੀ ਇੱਕ ਨਾ ਤੋਪ ਪਾਈ ਦੀ ਹੈ ਬੜੀ ਪੁਰਾਤਨ ਇੱਕ ਸ਼ਹਿਰ ਵਿੱਚ ਹਾਂ ਸਭ ਤੋਂ ਵੱਡੀ ਵਰਲਡ ਦੀ
ਹਾਂ ਉਹ ਮੈਂ ਵੀ ਵੇਖੀ ਹੋਈ ਆ ਬਹੁਤ ਵੱਡੇ ਉਹਦੇਦੇ ਜ ਟਾਇਰ ਕਾਫੀ ਦਸ ਦਸ ਫੁੱਟ ਜਿੰਨੇ ਦੇ ਟਾਇਰ ਨੇ ਉਹਦੇ
ਹਾਂ
ਜਿੜੇ
ਬਿਲਕੁਲ ਮਤਲਬ ਇਤੇ ਪੁਰਾਣੇ ਇਤਨ ਪੁਰਾਣੇ ਸਮਿਆਂ ਵਿੱਚ ਵੀ ਇਤੇ ਅੱਗੇ ਤੱਕ ਪਹੁੰਚ ਚੁੱਕੇ ਸਨ ਰਾਜੇ ਮਹਾਰਾਜੇ
ਹਮ ਬਿਲਕੁਲ ਸਹੀ ਬੜੀ ਮਜ਼ਬੂਤ ਹੈਗੀ ਉਹ ਬੜੀ ਹੈਵੀ ਹੈ ਉਹ ਚੜਾਈ ਕਿਵੇਂ ਹੋਣੀ ਇੰਨੀ ਉੱਪਰ ਪਹਾੜੀ ਦੇ ਉੱਤੇ
ਬਸ ਜਿਹੜੇ ਬਣਾ ਸਕਦੇ ਨੇ ਚੜਾ ਵੀ ਸਕਦੇ ਨੇ ਕੋਈ ਵੱਡੀ ਗੱਲ ਥੋੜ੍ਹੀ ਹੈ
ਨਹੀਂ ਹਾਥੀੀਆਂ ਨੇ ਚੜਾਈ ਹੋਣੀ ਬੰਦੇ ਨੀ ਚੜਾ ਸਕਦੇ ਉਹਨੂੰ
ਹਮ ਹਮ ਬਿਲਕੁਲ ਬਿਲਕੁਲ ਇਹੋ ਜਿਹੀਆਂ ਹੋਰ ਬੜੀਆਂ ਚੀਜ਼ਾਂ ਨੇ ਬੜੇ ਸਵਾਲ ਨੇ ਜਿਨਾਂ ਦੇ ਜਵਾਬ ਨਹੀਂੀ ਮਿਲਦੇ ਜਿਸ ਤਰ੍ਹਾਂ ਇਜਿਪਟ ਦੇ ਵਿੱਚ ਉਹ ਬਣੇ ਦੇ ਨੇ ਇਨੇ ਵੱਡੇ ਵੱਡੇ ਪਿਰਾਮਿਡ
ਹਾਂਜੀ ਹਾਂਜੀ ਉਹ ਤੇ ਵੇਖਣ ਲੈ ਜੀ ਇਜਿਪਟ ਦੇ ਜਿਹੜੇ ਉਹ ਪੈਰਾਮੇਟ ਨੇ
ਹਮ ਉਹ ਕਿਸ ਤਰ੍ਹਾਂ ਚੜ੍ਹਾਏ ਹੋਣੇ ਨੇ
ਬਿਲਕੁਲ ਸੇਮ ਕਟਿੰਗ ਕੀਤੀ ਸੀੀ ਉਹ ਪੱਥਰ ਦੀ ਹਰ ਪੱਥਰ ਇੱਕ ਬਰਾਬਰ
ਇਹ ਆਪਣਾ ਮੈਟਰ ਤੇ ਕੁੱਝ ਵੀ ਨਹੀਂੀ ਉਹ ਕਿਤਨਾ ਔਖੇ ਚੜ੍ਹਾਏ ਹੋਣੇ ਪਤਾ ਨੀ ਕਿਤਨੇ ਲੱਖ ਪੱਥਰ ਲੱਗੇ ਦੇ ਨੇ ਜਾਂ ਪਤਾ ਨੀ ਕਿੰਨੇ ਹਜ਼ਾਰ ਪੱਥਰ ਲੱਗੇ ਦੇ ਨੇ
ਸੱਚ ਗੱਲ ਹੈ ਜੀ ਇਹਦਾ ਜਵਾਬ ਕਿਸੇ ਕੋਲ ਨਹੀਂ ਹੈ ਕਿ ਕਿੰਨੇ ਬਣਾਇਆ
ਕਿਨੇ ਹਾਂ ਕੋਈ ਨੀ ਆ ਤੁਸੀਂ ਰਾਜਸਥਾਨ ਦਾ ਬਣਾਓ ਪ੍ਰੋਗਰਾਮ ਤੇ ਵੇਖ ਕੇ ਆੇ ਆ ਘੁੰਮ ਫਿਰ ਕੇ ਆਉਂਦੇ ਆ ਕਿਸੇ ਦਿਨ ਨਾ
ਹਾਂ ਚਲੋ ਜ਼ਰੂਰ ਹਾਂਜੀ ਠੀਕ ਹੈ ਜੀ ਅੱਛਾ ਜੀ
ਹੈਾ ਠੀਕ ਹੈ ਵੀਰ ਜੀ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ